ਹੋ
ਭੈਨ ਸ਼ਸ਼ਰੀ ਕਾਲ ਆ
ਸ਼ਸ਼ਰੀ ਕਾਲ ਆ
ਕੀ ਹਾਲ ਚਾਲ ਜੇ
ਠੀਕ ਜੇ ਤੁਹੀ ਸੁਣਾਓ
ਸਾਡਾ ਵੀ ਠੀਕ ਐ
ਹੂੰ ਚਲੋ ਠੀਕ ਈ ਚਾਹੀਦਾ ਐ ਹਾਂਜੀ ਈ ਠੀਕ ਠਾਕ ਐ
ਪੈਲੀ ਬੰਨਾ ਕਿੱਦਾਂ ਫੇਰ
ਪੈਲੀ ਬੰਨਾ ਝੋਨਾ ਡੇ ਲੱਗਾ ਲੱਗਣ ਡਿਆ ਪੈਲੀ ਵੀ ਠੇਕੇ ਤੇ ਅਹੀ ਦਿੱਤੀ ਐ
ਅੱਛਾ ਆ ਠੀਕ ਕਿੰਨੇ ਕੇ ਅੱਛਾ ਆ ਅੱਛਾ ਆ ਠੀਕ ਐ ਠੀਕ ਐ ਹਾਂ ਆ ਉਹ ਮੈਂ ਸੁਣਿਆ ਹੀ ਹਾਂਜੀ ਈ ਹੋਰ ਦੱਸੋ ਓ
ਠੀਕ ਠਾਕ ਜੇ ਏ
ਅੱਜ ਕੀ ਬਣਾਇਆ ਫਿਰ
ਅੱਜ ਅਸੀਂ ਈ ਬਣਾ ਲਿਆ ਜੀ ਈ ਮਾਵਾਂ ਦੀ ਦਾਲ ਐ
ਅੱਛਾ ਆ ਮਾਵਾਂ ਦੀ ਦਾਲ ਬਣਾਈ ਠੀਕ ਆ ਅਸੀਂ ਦੂਜੀ ਬਣਾਈ ਆ
ਨਿਆਣੇ ਫੇਰ ਖੁਸ਼ ਹੋ ਕੇ ਖਾਂਦੇ ਨੇ ਸਬਜ਼ੀਆਂ ਤੇ ਖਾਂਦੇ ਨੀ ਹਰੀਆਂ
ਅਹੀ ਦੂਜੀ ਬਣਾਈ ਐ
ਤੁਸੀਂ ਪੀਲੀ ਬਣਾਈ ਐ ਠੀਕ ਐ ਠੀਕ ਐ
ਹੋਰ ਦੱਸੋ ਓ ਆ ਦਾਲਾਂ ਵੀ ਮੈਂ ਚੜੀਆਂ ਐ ਨੇ
ਹੈ ਮਹਿੰਗੀਆਂ ਰੋਜ਼ ਖਾਣ ਨੂੰ ਵੀ ਨੀ ਜੀਅ ਕਰਦਾ ਆ ਨਿਆਣੇ ਸਬਜ਼ੀਆਂ ਨੀ ਖਾਂਦੇ ਏ
ਸਬਜ਼ੀ ਵੀ ਕਿਹੜੀਆਂ ਗਰਮੀ ਚ ਤੇ ਕੋਈ ਖਾਣ ਨੂੰ ਜੀਅ ਕਰਦਾ ਨੀ ਤੇ‌
ਹਾਂਜੀ ਈ
ਗਰਮੀ ਚ ਜਿਹੜੀ ਮਰਜ਼ੀ ਸਬਜ਼ੀ ਹੋਏ ਖਾਣ ਨੂੰ ਨੀ ਜੀਅ ਕਰਦਾ ਆ
ਪਰ ਹਰੀਆ ਸਬਜ਼ੀਆਂ ਖਾਣੀਆਂ ਚਾਈ ਦੀਆਂ ਨੇ ਏ
ਉਹ ਤਾਂ ਹੈ ਪਰ ਆ ਪੇਅ ਇੱਕ ਵਾਰੀ ਈ ਖਾ ਲੋ ਤੇ ਬਾਰ ਬਾਰ ਨੀ ਨਾ ਖਾਇਆ ਜਿਵੇਂ ਸਿਆਲ ਚ ਸਾਗ ਇੱਕ ਵਾਰ ਖਾ ਲੋ ਤੇ ਬਾਰ ਬਾਰ ਨਹੀਂ ਖਾਦਾ ਜਾਂਦਾ ਆ
ਹਾਂ ਏ ਤੇ ਗੱਲ ਹੈਗੀ ਆ ਸਿਆਲ ਦੇ ਵਿੱਚ ਤੇ ਏ ਹੁੰਦਾ ਐ ਸਾਗ ਆ ਇੱਕ ਦਿਨ ਬੀਬੀਆਂ ਬਣਾ ਲੈਂਦੀਆਂ ਹਫ਼ਤਾ ਹਫ਼ਤਾ ਖਾਂਦੀਆਂ ਰਹਿੰਦੀਆਂ
ਆ ਹਾਂ ਬੱਚੇ ਉਹ ਬੱਚੇ ਫੇਰ ਉਹ ਅੱੱਕ ਜਾਂਦੇ ਨੇ ਨਾ
ਹਾਂ ਆ ਖਾਂਦੇ ਈ ਨੀ ਮੂੰਹ ਨੀ ਲਾਉਂਦੇ ਤੇ ਖਾ ਆ ਆਕਣਾ ਕੀ ਈ ਆ
ਆ ਹੂੰ
ਖਾਦੇ ਨੀ ਈ ਵਧੀਆ ਵਧੀਆ
ਇਹ ਤੇ ਚੱਲਦਾ ਰਹਿੰਦਾ ਆ
ਹਾਂਜੀ ਈ
ਇਹ ਤੇ ਚੱਲਦਾ ਰਹਿਣਾ ਇਹਨਾਂ ਦਾ ਆ
ਹਾਂ ਆ ਘਰ ਦਾ ਤੇ ਫੇਰ ਚੱਲਦਾ ਹੀ ਰਹਿਣਾ ਆ ਕੰਮ ਦੇ ਬੰਦੇ ਦੇ ਆਦੇ ਏ ਕਰਮ ਹੁੰਦੇ ਨੇ
ਉਹ ਐ ਕਰਨ ਕਹਿੰਦੇ, ਹੋਰ ਦੱਸੋ ਵਿਹੜਾ ਕਰਾ ਲਿਆ ਤੁਸੀਂ? ਤੁਸੀ ਕਹਿੰਦੇ ਸੀ ਨਾ, ਵਿਹੜਾ ਕਰਾਉਣਾ ਪਲਸਤਰ?
ਨਈ, ਅਜੇ ਨੀ ਕਰਾਇਆ ਚਲੋ। ਆਪੇ ਬਾਬਾ ਕਰੇਗਾ, ਤੁਹਾਨੂੰ ਪਤਾ ਈ ਆ ਫੇਰ ਸਾਡੇ ਕੰਮ ਦਾ।
ਹਾਂਜੀ-ਹਾਂਜੀ।
ਚਲੋ ਬੱਚੇ ਤਾਂ ਹੋਣਗੇ, ਆਪੇ ਸਾਰੇ ਕੰਮ ਹੋ ਜਾਣੇ ਨੇ। ਕਰ ਲੈਣੇ ਨੇ ਮੈ, ਹਾਂ ਜਿਹੜੇ ਚੱਲ ਜਾਂਦੇ ਨੇ ਨਈ ਆਉਦੇ।
ਹੋਰ ਦੱਸੋ?
ਵਧੀਆ ਤੁਸੀਂ ਸੁਣਾਓ ਫੇਰ ਗਏ ਬਾਂਡੇ-ਬੂੰਡੇ ਕਿ ਨਈ?
ਨਈ ਨਈ, ਛੁੱਟੀਆਂ ਹੈਗੀਆਂ, ਪਰ ਨਹੀਂ ਗਏ ਗਰਮੀ ਬੜੀ ਆ ਓਦਾਂ ਈ ਬੰਦਾ ਕਿੱਧਰ ਜਾਂਦਾ ਬਾਹਰ ਜਾ ਕੇ।
ਆ, ਇਹ ਤੇ ਗੱਲ ਹੈਗੀ ਆ, ਬਾਕੀ ਤਾਂ ਆਪਣੇ ਘਰ ਈ ਰਹੀਏ।
ਹੋਰ ਨਾਲੇ ਚੋਰੀਆਂ ਚਾਰੀਆਂ ਵੀ ਬੜੀਆਂ ਹੁੰਦੀਆਂ।
ਹਾਂ ਇਹ ਵੀ ਗੱਲ ਠੀਕ ਆ, ਘਰ ਵੀ ਸੁੁੰਨਾ ਛੱਡਣਾ ਕਿਹੜਾ ਉਹ ਗੱਲ ਮੁੜਕੇ ਘਰ ਈ। ਧਿਆਨ ਰਹਿਣਾ ਸਾਰੇ ਲੋਕੀ ਤੇ ਫੇਰ ਆਪਣੇ ਘਰੇ ਸੁੱਤੇ ਹੁੰਦੇ ਨੇ।
ਹਾਂਜੀ-ਹਾਂਜੀ, ਇਹ ਵੀ ਗੱਲ ਹੈਗੀ ਆ।
ਕਿਸੇ ਦਾ ਫੇਰ ਦਿਨ ਤੇ ਮਾੜਾ ਮੋਟਾ ਕੋਈ ਵੇਖ ਲਏਗਾ, ਤੇ ਰਾਤ ਕੌਣ ਵੈਦਾ।
ਆਹ ਤੇ ਬੱਤੀ ਵੀ ਚੱਲ ਜਾਂਦੀ ਫੇਰ ਨੇਰਾ ਚਾਰ ਚੁਫੇਰੇ ਹੋ ਜਾਂਦਾ। ਹੋਰ, ਹੋਰ ਦੱਸੋ ਫੇਰ?
ਵਧੀਆ ਤੁਸੀਂ ਸੁਣਾਓ? ਕਿਤੇ ਯਾਤਰਾ ਯੂਤ ਯੂਤਰਾ ਈ ਘਰ ਆਣੀ ਸੀ ਨਈ ਵਾਂਡੇ ਗਏ ਤੇ।
ਤੇ ਫੇਰ ਗੱਲ ਤੇ ਫਿਰ ਉੱਥੇ ਆ ਗਈ ਨਾ ਗਰਮੀ ਬੋਤ ਐ।
ਹਾਂ ਇਹ ਤੇ ਗੱਲ ਐ ਵਾ
ਪੜ੍ਹਦੇ
ਹਾਂਜੀ ਪੜ੍ਹਦੇ ਬੱਚੇ ਛੁੱਟੀਆਂ ਨੇ। ਗੁਆਢੇ ਗਿਆ ਮੁੰਡਾ, ਐਈ ਫੋਨ ਕਰਨ ਆ ਜਾਣਾ ਮੰਮੀ ਨੇ ਚੱਲ ਆ ਜਾ। ਕੋਈ ਗੱਲ ਨੀ, ਭੂਆ ਆਪਣੀ ਕੋਲ ਗਿਆ ਹੀ। ਐਤਕਾ ਆਦਾ ਈ ਨਾਨਕੇ ਨੀ ਜਾਣਾ, ਮੈਂ ਆਪਣੀ ਭੋਡੋ ਭੂਆ ਕੋਲ ਜਾਣਾ।
ਹਾਂਜੀ ਹਾਂਜੀ।
ਤੇ ਮੈਂ ਕਿਹਾ ਚਲੋ ਚੱਲ ਜਾਓ ਤੁਸੀਂ ਯਾਰ। ਹੁਣ ਫੋਨ ਕਰਨ ਡਿਆ ਮੰਮੀ ਆ ਜਾਣਾ ਮੈਂ, ਮੈਂ ਕਿਹਾ ਚੱਲ ਆ ਜਾ।
ਇਹ ਵੀ ਗੱਲ ਹੈਗੀ ਜੀ ਨੀ ਲੱਗਾ ਹੋਣਾ ਨਾ।
ਉਹ ਨਾ ਇੱਥੇ ਫੇਰ ਗਲੀ ਚ ਉਹਦੇ ਹਾਣ ਦੇ ਮੁੰਡੇ ਹੈਗੇ ਨੇ ਖੇਡਦਾ ਰਹਿੰਦਾ। ਉੱਥੇ ਹੁਣ ਕੱਲੇ ਦਾ ਜੀਅ ਨੀ ਲੱਗਦਾ, ਫਿਰ ਭੂਆ ਵੀ ਇਕੱਲੀ ਰਹਿੰਦੀ ਘਰ ਸੱਸ ਸਹੁਰਾ ਮੁੰਡਾ ਚਲ ਜਾਂਦਾ ਕੰਮ ਤੇ।
ਇਹ ਵੀ ਗੱਲ ਹੈਗੀ, ਹੋਰ ਦੱਸੋ ਏਸੀ ਊਸੀ ਲੱਗਾ ਤੁਹਾਡੇ?
ਹਾਂਜੀ ਏਸੀ ਲੱਗਾ ਐ ਤੁਹਾਨੂੰ ਪਤਾ ਹੁਣ ਨਿਆਣੇ ਰਹਿੰਦੇ ਨੀ ਇੱਕ ਦੂਜੇ ਵੱਲ ਵੇਖ ਕੇ ਕਹਿੰਦੇ ਹਾਨੂੰ ਵੀ ਲਵਾ ਕੇ ਦੋ।
ਹਾਂ ਇਹ ਵੀ ਗੱਲ ਹੈਗੀ ਐ ਗਰਮੀ ਬੜੀ ਪੈ ਰਹੀ ਏਸੀ ਵੀ ਕੀ ਕਰਨ।
ਹੂੰ। ਏਸੀ ਨੂੰ ਤੇ ਹੋ ਗਏ ਤਿੰਨ ਸਾਲ ਹੋ ਈ ਗਏ ਨੇ ਲੱਗੇ ਨੂੰ। ਪਰ ਉਹ ਵੀ ਚਲੋ ਜਿੰਨਾ ਚਿਰ ਬੱਤੀ ਆਉਂਦੀ ਰਹਿੰਦੀ ਬੜਾ ਸੁੱਖ ਆ ਉਹਦਾ ਜਦੋਂ ਬੱਤੀ ਬੰਦ ਹੋ ਜਾਂਦੀ ਨਾ
ਹਾਂਜੀ, ਤੁਸੀਂ ਤੇ ਆਪ ਫੋਨ ਕਰ ਦੇ ਨੀ ਜੇ ਸਾਨੂੰ ਹੀ ਕਰਨਾ ਪੈਂਦਾ।
ਹਾਂ ਨਈ ਕੋਈ ਨੀ ਕਰਾਂਗੀ।
ਤੇ ਕਦੋਂ ਕਰਨਾ ਜੇ ਫੇਰ?
ਏਦਾਂ ਈ ਮੇਰਾ ਜੀਅ ਨੀ ਕਰਦਾ ਕਿਸੇ ਨੂੰ ਫੋਨ ਕਰਨ ਨੂੰ। ਸਾਰੇ ਮੈਨੂੰ ਆਦੇ ਤੂੰ ਫੋਨ ਨੀ ਕਰਦੀ ਅਸੀਂ ਕਰਨੇ ਤੈਨੂੰ। ਮੈਂ ਮੇਰਾ ਮਨ ਈ ਨਈ ਵੱਜਦਾ, ਚੁੱਪ ਕਰਕੇ ਘਰ ਹੀ ਬੈਠੀ ਰਹਿਣੀ ਆ।
ਤੇ ਫੋਨ ਕਰਨ ਚ ਕੀ ਜਾਂਦਾ ਵਾ।
ਕੁਛ ਵੀ ਨੀ ਹੁੰਦਾ, ਕੁਛ ਨੀ ਜਦੋਂ ਬੰਦੇ ਦਾ ਮਨ ਨਾ ਖੁਸ਼ ਹੋਏ ਤੇ ਫੇਰ ਜੀਅ ਨੀ ਕਰਦਾ ਕਿਸੇ ਨੂੰ ਗੱਲ ਕਰਨ ਨੂੰ ਵੀ, ਤੇ ਫਿਰ ਚਲੋ ਕਰ ਵੀ ਲਈਦਾ ਕਰੀ ਦਾ ਵੀ ਆ, ਭੈਣ-ਭਰਾ ਕਰ ਲੈਂਦੇ ਨੇ ਫੋਨ। ਹਾਲ-ਚਾਲ ਪੁੱਛ ਲਈਦਾ ਏ, ਚਲੋ ਕੋਈ ਨੀ ਕਰਾਂ ਕਰਾਂਗੇ ਤੁਆਨੂੰ ਵੀ ਫੋਨ। ਚੱਲੋ ਮੈਂ ਨੀ ਕਰਦੀ ਤੁਸੀਂ ਕਰਦੇ ਰਿਹਾ ਕਰੋ।
ਅਸੀਂ ਤੇ ਫੇਰ ਕਰ ਲੈਣਾ ਅੱਜ ਵੀ ਅਸੀਂ ਕੀਤਾ ਐ।
ਤੇ ਗੱਲ ਸੁਣ ਏਦਾਂ ਈ ਐ ਇੱਕ ਦੂਜੇ ਨੂੰ ਹੁਣ ਤੁਸੀਂ ਮੈਨੂੰ ਕੀਤਾ ਮੁੜ ਕੇ ਫਿਰ ਮੈਂ ਵੀ ਤੁਆਨੂੰ ਕਰਾਂਗੀ। ਏਦਾਂ ਈ ਚੱਲ, ਟੈਮ ਪਾਸ ਹੋ ਜਾਂਦਾ।
ਉਹ ਮੈਂ ਤੁਹਾਨੂੰ ਪੁੱਛਣਾ ਸੀ ਪੀ ਆਹ ਸੇਲ-ਸੂਲ ਲੱਗੀ ਕੋਈ ਤੁਹਾਡੇ ਇੱਧਰ?
ਸ਼ਹਿਰ ਚ?
ਹਾਂਜੀ ਹਾਂਜੀ।
ਸੇਲ ਆ ਵੀਡੀਓ ਵੇਖੀਆਂ ਹੀ ਆਂਦੇ ਆ ਹਰ ਸਾਲ ਸੂਟਾਂ ਦੀ ਸੇਲ ਲੱਗੀ ਐ।
ਅੱਛਾ। ਡੀ ਮਾਰਟ ਗਏ ਸੀ ਤੁਸੀਂ ਅੱਜ?
ਨਾ ਮੈਂ ਜਾਣਾ ਮੈਂ ਸਲਾਹ ਕਰਨ ਕਰਨੀ ਐ ਕੀ ਸੌਦਾ ਪਤਾ
ਤੇ ਫੇਰ ਅਸੀਂ ਇਕੱਠੇ ਚੱਲ ਜਾਗੇ ਮੈਂ ਵੀ ਜਾਣਾ।
ਠੀਕ ਐ ਕੋਈ ਨੀ ਮੈਨੂੰ ਫੋਨ ਕਰ ਦਿਓ ਮੈਂ ਆ ਜਾਗੀ ਕਿੱਥੇ ਇਕੱਠੇ ਹੋਣਾ। ਜਾਂ ਤੁਹਾਡੇ ਘਰ ਹੀ ਆ ਜਾਂਗੀ ਪਹਿਲਾਂ ਇਕੱਠੇ ਚੱਲ ਜਾਗੇ ਨਾਲ, ਆਹਦੇ ਉੱਥੇ ਸਸ ਤੀ ਚੀਜ਼ ਮਿਲਦੀ ਐ, ਮੈਂ ਚਲੋ ਜਾ ਕੇ ਵੇਖ ਲੈਂਨੀ ਆ ਗਏ ਤੇ ਨੀ ਕਦੀ ਓਦਾਂ।
ਕੋਈ ਨੀ ਚਲ ਮੈਂ ਵੀ ਨੀ ਗਈ ਕਦੇ, ਮੈਂ ਵੀ ਹੁਣ ਜਾਣਾ ਮੈਨੂੰ ਕਹਿੰਨੇ ਸਲਾਹ ਦਿੱਤੀ ਸੀ।
ਠੀਕ ਐ-ਠੀਕ।
ਫੇਰ ਮੈਂ ਸੋਚਿਆ ਚੱਲ ਜਾਂਨਿਆ, ਹੋਰ ਦੱਸੋ।
ਵਧੀਆ-ਵਧੀਆ, ਹਾਂਜੀ ਏਦਾਂ ਹੀ ਸਿਹਤ ਤੁਹਾਨੂੰ ਪਤਾ ਹੀ ਆ ਫੇਰ ਹੁਣ ਤੇ ਆ ਬੁਖਾਰ ਤੇ ਆਮ ਹੀ ਲੋਕਾਂ ਨੂੰ ਹੁਣ ਟਾਈ ਫਾਇਡ ਚੜ੍ਹ ਗਿ
ਉਹ ਤੇ ਆਮ ਈ ਹੁੰਦਾ ਹੁਣ ਸਿਹਤ ਵੇਖਣ ਵਾਲੀ ਗ
ਹਾਂ ਏਦਾਂ ਈ ਦਵਾਈ-ਦੁਵਈ ਖਾ ਕੇ ਤੁਰੇ ਰਹੀਏ ਬਾਹਰ, ਗੋਡੇ-ਗਿੱਡੇ ਹੀਲੇ ਗੇ ਨਾ। ਅਸੀ ਕਹਿਨੇ ਆ ਚਲੋ ਦਵਾਈ ਖਾ ਕੇ ਵੀ ਬੰਦਾ ਤੁਰਿਆ ਰਹੇ ਤੇ ਵਧੀਆ ਗੱਲ ਐ।
ਤੇ ਇਹ ਵੀ ਯੇ ਗੱਲ ਹੈਗੀ ਏ ਹੂੰ।
ਦਵਾਈਆਂ ਨਾਲ ਟਾਇਮ ਪਾਸ ਲੀ ਲੈ ਰਹੀ, ਵਧੀਆ-ਵਧੀਆ। ਨਾ ਕਿਤੇ ਨੀ ਗਏ।
ਅੱਛਾ ਮੈਂ ਸ਼ਾਇਦ ਜਾਣਾ-ਜੁਣਾ ਹੋਏ।
ਨਈ-ਨਈ ਹੁਣ ਛੁੱਟੀਆਂ ਮੁੱਕ ਜਾਣੀਆਂ ਬੱਚਿਆਂ ਦੀਆਂ ਹੋਰ ਪੰਜ-ਸੱਤ ਦਿਨ ਹੈਗੇ ਨੇ, ਹੋਰ ਮੁੱਕ ਜਾਣੀਆ ਫੇਰ ਸਕੂਲ ਜਾਣਗੇ।
ਹੋਰ।
ਘਰ ਵੀ ਕਿਹੜਾ ਬਹਿੰਦੇ ਨੇ ਇਹਨਾਂ ਧੁੱਪੇ, ਛਾਏ ਫਿਰਦੇ ਰਹਿਣਾ ਹੁੰਦਾ।
ਸਾਡੇ ਤੇ ਇੱਥੇ ਹੁਣ ਬੱਦਲ ਹੋ ਜਾਂਦਾ, ਕਦੇ ਧੁੱਪ ਹੋ ਜਾਂਦੀ ਮੌਸਮ ਦਾ ਹੀ ਨਈ ਪਤਾ ਲੱਗਦਾ ਤੇ।
ਚਲੋ
ਤਾਡੇ ਓਥੇ ਮੌਸਮ ਕਿੱਦਾਂ ਆਂ?
ਐਦਾਂ ਈ ਜੇ। ਕਦੀ ਮ੍ਹੀਂ ਪੈਣ ਲੱਗ ਪੈਂਦਾ, ਕਦੀ ਬੋਤ ਗਰਮੀ ਲੱਗਦੀ ਆ, ਓ ਸੇਕਾ ਲੱਗ ਜਾਂਦਾ।
ਹਾਡੇ ਤੇ ਏਥੇ ਬੱਦਲ ਹੋ ਜਾਂਦਾ ਕਦੇ।
ਆਂ, ਸਾਡੇ ਵੀ ਕੱਲ ਮ੍ਹੀਂ ਪਿਆ ਹੀ, ਪਿਆ ਹੀ ਤਾਡੇ ਵੀ।
ਹਾਂਜੀ-ਹਾਂਜੀ ਪਿਆ ਹੀ।
ਆ ਸਵੇਰੇ ਵੀ ਬੜਾ ਘੁੰਮਣ ਲੱਗਾ ਮਾੜੀ ਜੀਆਂ ਛਿੱਟਾਂ ਡਿੱਗੀਆਂ ਸੀ।
ਨੀ ਸਾਡੇ ਓਧਰ ਤੇ ਆ ਰਿਹਾ ਸੀ ਮ੍ਹੀਂ ਪਰ ਹੋਰ ਗਰਮੀ ਹੋ ਗੀ।
ਠੀਕ ਐ, ਠੀਕ ਐ।
ਹਾਂਜੀ।
ਚਲੋ, ਏਦਾਂ ਮਾੜਾ-ਮੋਟਾ ਪੈਂਦਾ ਰਏ ਤੇ ਚੰਗੀ ਗੱਲ ਆ। ਜਾਦਾ ਨਾ ਪਏ ਓ ਪਿਛਲੀ ਵਾਰ ਵਾਂਗ ਲੋਕਾਂ ਦਾ ਵਿਚਾਰਿਆਂ ਦਾ ਨੁਕਸਾਨ ਇੰਨਾ ਹੋ ਗਿਆ ਸੀ।
ਏ ਵੀ ਗੱਲ ਹੈਗੀ ਆ।
ਹਾਂ ਸਾਬ ਦਾ ਪੈਂਦਾ ਰਏ ਤੇ ਚਲੋ ਵਧੀਆ ਏ।
ਕਿਸਾਨਾਂ ਦਾ ਨੁਕਸਾਨ ਬੜਾ ਹੋਇਆ ਏ ਪਿਛਲੀ ਵਾਰ।
ਬੋਤ ਨੁਕਸਾਨ ਓ ਵੀ ਤੇ ਪਿਛਲੇ ਡੁੱਬੇ ਵਚਾਰੇ ਅਜੇ ਉੱਠੇ ਨੀ ਆ ਤੇ ਗਾਂ ਫੇਰ ਅ੍ਹਾਂਦੇ ਪਾਣੀ ਛੱਡ ਦੇਣਾ ਏਨਾਂ ਨੇ
ਪਾਣੀ ਵੀ ਕੀ ਕਰਨ ਜਦੋਂ ਮ੍ਹੀਂ ਸਿਰ ਤੇ ਜਾਦਾ ਪੈਣ ਡੈ ਪੈਣਗੇ।
ਹਮ
ਹੋਰ ਦੱਸੋ?
ਵਧੀਆ।
ਅੱਛਾ ਜੀ।
ਜੇੜੀ ਘੜੀ ਲੰਗ ਜੇ।
ਹਾਂਜੀ-ਹਾਂਜੀ।
ਬਧੀਆ ਲੰਗਾਏ ਤੇ ਚੰਗਾ ਈ ਆ।
ਹੋਰ, ਹਾਂ ਵਧੀਆ ਨੰਗਾਏ।
ਦੋਧ-ਦਾਧ ਮੋਲ ਈ ਲੈਂਦੇ ਜੇ।
ਹਾਂਜੀ ਹਾਂਜੀ, ਮੋਲ ਰੈੰਦੇ ਤਾਨੂੰ ਪਤੈ ਕਿੱਥੇ ਰੱਖੇ ਈਆਂ ਜਾਂਦੀਐਂ, ਮ੍ਹੈਂਗੀਆਂ ਬੜੀਆਂ ਵਾ ਤੇ। ਨਾਲੇ ਸੰਭਾਲ ਬੜੀ ਓਨਾਂ ਦੀ।
ਆ ਓ ਬੜਾ ਕੰਮ ਹੁੰਦੈ। ਡੰਗਰਾਂ ਦੇ ਨਾਲ ਬੱਜਣਾ ਪੈਂਦਾ ਏ, ਡੰਗਰ ਦੋ ਦ ਐਵੇਂ ਥੋੜ੍ਹਾ ਦਿੰਦੇ ਨੇ, ਓਨਾਂ ਦੀ ਵੀ ਸੇਵਾ-ਪਾਣੀ ਚਾਈਦੀ ਆ।
ਤੇ ਔਰ, ਉਤੋਂ ਗਰਮੀ ਕਿੰਨੀ ਆ ਓਨਾਂ ਨੂੰ ਹਾਂਬਣਾ, ਓਨਾਂ ਨੂੰ ਪਾਣੀ ਔਣਾ ਡੰਗਰ ਨੂੰ। ਖਵੋਣਾ ਪੱਠੇ, ਕਿੰਨਾ ਔਖਾ ਕੰਮ ਐ।
ਆਂ ਏ ਤੇ ਗੱਲ ਹੈਗੀ ਆ, ਫੇਰ ਆਂਦੇ ਨਾ ਡੰਗਰਾਂ ਦੇ ਨਾਲ ਡੰਗਰ ਹੋਣਾ ਪੈਂਦਾ ਓ ਕੰਮ ਹੋ ਜਾਂਦਾ ਨਾ ਹੇਰ।
ਹਮ, ਐ ਵੀ ਗੱਲ ਹੈਗੀ ਆ, ਓ ਤੇ ਪੂਰਾ ਜੇੜਾ ਦੇਣ ਵਾਲਾ ਹੋਏ ਨਾ ਕੀ ਮੈਂ ਪੂਰਾ ਦੇਣਾ ਆਪਣਾ ਕੰਮ ਨੂੰ ਓ ਈ ਲੈ ਸਕਦੈ।
ਹਾਂ, ਏ ਤੇ ਗੱਲ ਐਗੀ ਆ, ਚਲੋ ਕੋਈ ਨੀ ਸਗੋਂ ਵਧੀਆ ਏ, ਚੰਗਾ ਮਿਲ ਜਾਂਦਾ ਦੋਧ?
ਹਾਂਜੀ ਵਧੀਆ ਮਿਲਦਾ, ਪੈਂਠ ਰਪਏ ਮਿਲਦਾ। ਹਾਂਜੀ ਘਰੇ ਦੇ ਐਂਦੇ ਜੇ।
ਚਲੋ ਠੀਕ ਹੈ
ਕਦੇ- ਕਦੇ ਐ ਲੇਟ ਹੋ ਜਾਈਏ ਤੇ ਦੇਣ ਡੇ।
ਆ, ਚਲੋ ਵੇਲਾ ਕੁਵੇਲਾ ਹੋ ਹੀ ਜਾਂਦਾ ਏ।
ਦਹੀਂ ਵੀ ਬੜਾ ਵਧੀਆ ਬਣਦਾ ਉਹਦਾ।
ਆਹੋ, ਦੁੱਧ ਸੰਘਣਾ ਏ ਇਤੇ ਤੋਕੜਾਂ ਮੱਝਾਂ ਤੋਂ ਫਿਰ ਘਿਓ ਘਿਆ ਵੀ ਜੋੜ ਲੈਂਦੇ ਹੋਵੋਗੇ ਕੇ? ਨਾਲੇ ਘਿਓ ਘਰ ਦਾ ਹੋ ਜਾਂਦਾ।
ਹਾਂ, ਘਿਓ ਘਰਦਾ, ਫਿਰ ਬਾਰੋਂ, ਬਾਰੋਂ ਵੀ ਤੁਆਨੂੰ ਪਤਾ ਕਈ ਵਾਰ ਨਕਲੀ ਮਿਲਦਾ।
ਔ ਮਿਲਾਵਟ ਵਾਲਾ ਈ ਮਿਲਦਾ ਏ। ਉਹ ਈ ਅੰਦਰਾ ਸੱਤ ਤੱਠ ਸੋ ਨੂੰ ਤਿੰਨ ਕਿੱਲੋ ਹੋ ਗਿਆ।
ਤੇ ਉਹੀ ਬੰਦਾ ਘਰੇ ਬਣਾਏ ਤੇ ਚੰਗਾ ਨਾ। ਸੇਤ ਦਾ ਵੀ ਵਧੀਆ ਰਏ।
ਹਾਂ, ਹਾਂ।
ਹਾਂਜੀ, ਔਰ ਆ ਜੇੜੀਆਂ ਸਰ ਕਾਰ ਨੇ ਯੋਗਾ ਵਾਲੀਆਂ ਕਲਾਸਾਂ ਸ਼ੁਰੂ ਕੀਤੀਆ, ਤਾਡੇ ਇੱਥੇ ਪਿੰਡ 'ਚ ਲੱਗ ਦਿਆਂ? ਯੋਗਾ ਵਾਲੀਆਂ।
ਹਾਂਜੀ ਅੰਗ ਲੱਗਦੀ ਕਲਾਸ ਮੈਡਮ ਆਉਂਦੀ ਆ, ਪਰ ਮੈਂਬਰ ਘੱਟ ਈ ਜਾਂਦੇ ਨੇ। ਗਰਮੀ ਬੜੀ ਐ, ਜੀ ਨੀ ਕਰਦਾ ਘਰੋਂ ਨਿਕਲ ਨੂੰ। ਪਹਿਲਾਂ ਸ਼ਾਮਾਂ ਨੂੰ ਔੰਦੀ ਹੀ। ਹੁਣ ਗਿਆਰਾਂ ਬਾਰਾਂ ਵਜੇ ਦੀ ਕਰ ਦਿੱਤੀ ਕਲਾਸ ਉਹਨੇ।
ਤੇ ਓ ਸ਼ਾਮਾਂ ਵੀ ਗਰਮੀ, ਸਵੇਰੇ ਵੀ ਗਰਮੀ ਔ ਲਾਉਣ ਦਾ ਫੈਦਾ ਬਾ ਹਾਂ, ਸਵੇਰੇ ਸਵਕਤੇ ਹੋਏ ਨਾ ਫੇਰ ਗੱਲ ਹੁੰਦੀ ਆ।
ਕਿ ਫੇਰ ਆਪਨੇ ਝੋਨਾ ਝਾਨਾ ਲੱਗਣ ਡਿਆ, ਡੰਗਰ ਵੱਛਾ ਰੱਖਿਆ ਜਿਨ੍ਹਾਂ ਨੇ ਨਹੀਂ ਨਿਕ
ਝੋਨਾ ਜੇ ਔ ਪਾਣੀ ਲੱਗਾ ਉਹਨਾ ਵੀ ਥੋੜ੍ਹੀ ਜਿਹੀ ਗਰਮੈਸ਼ ਜਿਆਦਾ ਹੁੰਦੀ ਐ।
ਆਂ, ਚਲੋ ਕੋਈ ਨੀ। ਰਾਸਾਂ ਤੇ ਭਗਵੰਤ, ਪਿੰਡੋ -ਪਿੰਡੀ ਲੱਗਣ ਡੀਆਂ।
ਚਲੋ ਠੀਕ ਆ ਫਿਰ, ਸਾ ਸਾਂਭੋ ਫਿਰ, ਘਰ ਸ਼ਾਮਾਂ ਪੈ ਗਈਆ, ਰੋਟੀ ਰਾਟੀ ਖਾਓ।
ਜੀ ਰੋਟੀ-ਪਾਣੀ ਬਣਾਉਣੇ ਆਂ।
ਬਣਾਯਾ ਨੀ ਜੇੇ ਹਜੇ?
ਨਹੀਂ ਸਬਜ਼ੀ ਬਣਾ ਲਈ ਆ, ਆਟਾ ਗੁਜ ਗਿਆ, ਬਸ ਫੁਲਕੇ ਲਾਉਣੇ, ਜਦੋਂ ਖਾਣੇ, ਉਦੋਂ ਲਾ ਲੈਣੇ‌।
ਠੀਕ ਐ, ਫੇਰ ਬਣਾਓ ਚਲੋ ਠੀਕ ਆ ਫਿਰ, ਸਸ਼੍ਰੀ ਅਕਾਲ।
ਠੀਕ ਐ, ਸਸ਼੍ਰੀ ਕਾਲ, ਬਾਏ। ਮੇਰੇ ਛੇ ਸੌ ਛਪੰਜਾ ਆਏ